ਸਤਿ ਸ੍ਰੀ ਅਕਾਲ ਜੀ, ਹਾਂਜੀ ਠੀਕ ਐ ਤੁਸੀ ਕਿਵੇਂ ਔ?
ਵਧੀਆ ਵਧੀਆ, ਹੋਰ ਹੋਰ ਸੁਣਾਔ ਹਾਂਜੀ, ਬਸ ਮੈਂ ਵੀ ਜਾ ਕੇ ਬਾਹਰ, ਡੀ ਮਾਰਟ ਸ਼ੋਪਿੰਗ ਕਰਨ ਗਏ ਸੀ, ਉਸ ਸਮਾਨ ਲੈਣ ਲਈ
ਹਾਂ
ਹਾਂਜੀ ਇਹ ਸਮਾਨ ਪੈਸੇ ਰਾਸ਼ਨ ਵਗੈਰਾ, ਤੇ ਹਾਂ ਜੀ ਲੇ ਲਿਆਂ ਤੇ ਆਫਰ ਵਧੀਆ ਲੱਗਦੇ ਨਾ, ਬਾਏ ਗਟ ਵਨ ਫ੍ਰੀ, ਕੀ ਬੋਲਦੇ ਨੇ
ਡੀ ਮਾਰਟ, ਜੀ ਵਧੀਆ ਐਥੇ ਮੀਂਹ ਪੈ ਰਿਯਾ ਸੀ ਸਾਡੇ ਐਥੇ, ਉਥੇ ਕਿਵੇਂ ਆ ਤੁਹਾਡਾ
ਇੱਥੇ ਕਣੀਆਂ ਜੀ, ਪੈ ਰਹੀਆਂ ਸੀ, ਹੁਣ ਹਟ ਗਈਆਂ।
ਸਾਡੇ ਇਥੇ ਥੋੜਾ ਫਾਸਟ ਸੀ, ਹੁਣ ਥੋੜੇ ਥੋੜੇ ਕਣੀਆਂ ਪੈਣ ਲੱਗ
ਅੱਛਾ ਅੱਛਾ
ਹਾਂਜੀ
ਹਮ ਹੋਰ
ਹੋ ਹਾਂਜੀ ਖਾਲੀ, ਤੁਸੀਂ ਦੱਸੋ।
ਬਸ ਵਧੀਆ, ਖਾਲੀ ਅਸੀਂ ਵੀ ਰੋਟੀ।
ਹੋਰ ਦਸੋ, ਕੀ ਬਣਾਇਆ ਸੀ ਅੱਜ
ਅੱਜ ਤਾਂ, ਵੈਜ਼ ਪਲਾਓ ਬਣਾਇਆ ਸੀ। ਸ਼ੋਪਿੰਗ ਚ ਟਾਈਪ ਜਾਦਾ ਲੱਗ ਗਿਆ, ਫਿਰ ਤਾਂ ਕਨਵਰਟ ਹੋ ਜਾਂਦੀ ਆ ਨਾ ਆਣਾ ਜਾਣਾ, ਕੀ ਬਣਾਣ ਨੂ ਔਖਾ ਹੋ ਜਾਂਦਾ ਐ। ਰੋਟੀ ਬਣਾਣਾ ਸੀ, ਇਸ ਕਰਕੇ ਪੁਲਾਓ ਬਣਾ ਤੇ ।
ਅੱਛਾ ਜੀ
ਜਾਣਾ ਪੇਕੇ ਤੋਂ, ਹੋ ਨਾਲ ਜਾਣਾ ਆਪਣੇ ਪੰਜਾਬ ਫਿਰ ਉਹ ਸ਼ੋਪਿੰਗ ਵਗੈਰਾ ਕਰੇ ਜਾ ਰਹੇ ਸੀ, ਸਮਾਨ ਲ ਜਾ ਰਹੀ ਸੀ। ਹਾਂਜੀ
ਹਾਂਜੀ
ਹੋਰ ਕੀ ਕਰਦੇ ਨੇ
ਬਸ ਬੈਠੇ ਆ ਤੁਹਾਡੇ ਇੱਥੇ ਲੱਗੇ ਸੀ, ਭੁਕਮ ਦੇ ਛਟਕੇ ਲੱਗੇ ਸੀ ਕੁਛ
ਨਹੀਂ ਨਹੀਂ ਕਿਉਂ ਇੱਥੇ ਹੋਏ ਨ ਤੁਹਾਡੇ
ਨਾ ਇੱਥੇ ਤਾਂ ਨਹੀਂ ਹੋਏ ਪੰਜਾਬ ਚ, ਫੋ ਪੰਜਾਬ ਪਾਸੇ ਲੱਗੇ ਨਾ ਪੰਜਾਬ ਚੰਡੀਗੜ੍ਹ
ਹੂ ਹੂ ਅੱਛਾ ਅੱਛਾ, ਔਚ ਪੰਜਾਬ ਚ ਵੀ ਭੂਕੰਬ ਆਯਾ।
ਹਾਂਜੀ ਪਰ ਉਥੇ ਨੁਕਸਾਨ
ਨੁਕਸਾਨ ਨ ਹੋਇਆ, ਮਤਲਬ ਜ਼ਮੀਨ ਜੀ ਹਿੱਲੀ ਹੋਉਣੀ ਆ, ਫਾਇਬ੍ਰੇਸ਼ਨ ਹੋਇਆ।
ਔਦਾਂ ਮਤਲਬ ਨੁਕਸਾਨ ਨੀ ਹੋਇਆ ਇੱਥੇ ਕਿਸੇ ਦਾ ਵੀ, ਕੁਛ ਦਿੱਲੀ ਜਿਥੇ ਤੱਕ ਲੱਗਿਆ
ਦਿੱਲੀ ਤੱਕ, ਹਾਂ ਦਿੱਲੀ ਕੀ ਹੋਇਆ ਹੈਲੋ, ਦਿੱਲੀ ਤੱਕ ਹੋਇਆ ਵਾ
ਹਾਂਜੀ ਹਾਂਜੀ
ਅੱਛਾ ਔਥੇ ਕੀ ਨੁਕਸਾਨ ਹੋਇਆ ਵਾ
ਕਿੱਥੇ ਲੱਗਿਆ ਕੀ
ਹੂ ਹੂ ਅੱਛਾ
ਹਾਂ
ਹੋਰ ਦੱਸੋ
ਵਧੀਆ ਕੀ ਬਣਾਇਆ ਤੁਸੀਂ ਅੱਜ ਰੋਟੀ ਚ ਕੀ ਖਾਧਾ
ਕਿਹਾ ਨਾ ਵੈਜ ਪਲਾਓ ਬਣਾਇਆ ਸੀ
ਅੱਛਾ ਹਾਂ ਭੁੱਲ ਗਈ ਮੇਰਾ ਧਿਆਨ ਨੀ ਸੀ ਤੋਂ ਬਸ ਸਬਜ਼ੀ ਰੋਟੀ ਨੀ
ਸਰਜੂ ਗਾ ਹੋਰ ਖਾ ਲਿੱਤਾ ਬੱਚੇ ਚੋਲ ਵੀ ਖਾ ਕੇ ਖ਼ੁਸ਼ ਨੇ
ਹਮ ਬਾਕੀ ਦੇਖਦੇ ਹਾਂ ਪੰਜਾਬ ਚ ਇੰਨੀ ਗਰਮੀ ਪੈ ਰਹੀ ਹੈ ਜਾਂਦੇ ਨੇ
ਹੋਜੇ ਵੀ ਗਰਮੀ
ਬਹੁਤ ਜ਼ਦਾ ਹੁਣ ਤਾਂ ਸਟਾਰਟ ਹੋਈ ਬੋਲਦੇ ਨੇ ਹਾਂਜੀ
ਅੱਛਾ
ਹਮ ਤੇ ਛੁੱਟੀਆਂ ਵੱਧ ਜੂਗੀ ਹੁਣ ਉਹ ਸਕੂਲ ਚ ਕਹਿ ਰਹੇ ਸੀ ਉਧਰ ਦੀ ਸਰਕਾਰ ਕ ਰ ਹੈ ਗ
ਹਮ
ਵਧਾਨੀ ਹੈ ਜ਼ਿਆਦਾ ਹੀ ਮਤਲਬ ਹੋਣ ਲੱਗਿਆ ਹੁਣ ਗਰਮੀ
ਅੱਛਾ ਹੋਰ
ਕਰ ਮੋਬਾਈਲ
ਹੈਂ
ਬੱਚੇ ਰੌਲਾ ਪਾਏ ਜਾ ਰਹੇ ਨੇ ਮੋਬਾਇਲ ਪਿੱਛੇ ਇਨੀ ਲੜੀ ਹੁੰਦੀ ਹੈ ਨਾ ਲੜੀ ਜਾਣਗੇ ਏਕ ਵਗੈਰਾ ਸਕਦਾ ਨਹੀਂ ਹੈ
ਹ ਹੈਲੋ ਛੋਟੇ ਛੋਟੇ ਭਰਾ ਦਾ ਮੁੰਡਾ ਮੇਰਾ ਮੁੰਡਾ ਦੋਨ ਲੜੀ ਜਾ
ਆਵਾਜ਼ ਕਟ ਹੋ ਰਹੀ ਤੁਹਾਡੀ ਬਰੇਕ ਆਵਾਜ਼ ਘੱਟ ਹੋ ਰਹੀ ਲੈਂਗੁਏਜ ਦਾ ਇੱਸੁ ਹੋਣਾ ਸੀ
ਘਰ ਹੀ ਹੈ ਹੈਲੋ
ਹਾਂਜੀ ਨਹੀਂ ਕੱਟ ਰਹੀ ਆ ਹਾਂ ਹਾਂ ਬੋਲੋ ਕੀ ਕਹਿ ਰਹੀ ਹੈਲੋ ਆਪ ਜਿਆ ਕਮ ਹੈ ਮੈਨੂੰ ਲੀਆਦੇ ਆ ਗੀ ਫਲੈਟ ੁੰ
ਹ
ਹੋਰ ਹੈਲੋ